ਹੈਲੋ
ਸ਼ਸ਼ੀ ਕਾਲ ਜੀ।
ਸਸਰੀ ਕਾਲ ਜੀ, ਸਸਰੀ ਕਾਲ, ਕੀ ਹਾਲ ਐ ਵਾਹਿਗੁਰੂ ਜੀ ਕੀ ਫਤਿ- ਫਤਿਹ ਤੇ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ
ਹੋਰ ਜੀ ਠੀਕ - ਠਾਕ ਜੀ।
ਹਾਂਜੀ ਠੀਕ ਏ ਜੀ ਵਧੀਆ ਜੀ।
ਸ਼ੁਕਰ ਏ ਜੀ ਵਾਹਿਗੁਰੂ ਦਾ
ਹਾਂਜੀ, ਠੀਕ ਏ ਜੀ।
ਚਲੋ ਵਧੀਆ ਜੀ ਹੋਰ ਬੱਚੇ ਠੀਕ ਠਾਕ ਜੀ।
ਹਾਂਜੀ ਬੱਚੇ ਠੀਕ ਐ ਜੀ।
ਹੋਰ ਰੋਟੀ ਖਾ ਲਈ ਜੀ ਦੁਪਹਿਰੇ।
ਹਾਂਜੀ, ਰੋਟੀ ਅਜੇ ਖਾਣੀ ਐ ਜੀ
ਚਲੋ ਵਧੀਆ, ਕੀ ਬਣਾ ਰਹੇ ਫੇਰ ਅੱਜ?
ਹਾਂਜੀ, ਅੱਜ ਅਸੀਂ ਬੇਸਨ ਦੇ ਗੱਟੇ ਬਣਾ ਰਹੇ ਸੀ ਜੀ।
ਬੇਸਣ ਦੇ ਗੱਟੇ, ਉਹ ਕੀ ਮਤਲਬ ਹੁੰਦੇ ਬੇਸਣ ਦੇ
ਨੇ ਹਾਂਜੀ ਬੇਸਣ ਦੇ ਗੱਟੇ ਬਣਦੇ ਨੇ। ਬਹੁਤ ਸਵਾਦ ਬਣਦੇ ਨੇ ਦਹੀਂ - ਦੂਈ
ਅੱਛਾ - ਅੱਛਾ ਉਹ ਮਤਲਬ ਜਿਹੜੇ ਅਹ ਮਤਲਬ ਬੇਸਣ ਗੋਲ - ਗੋਲ ਜ ਹੁੰਦਾ ਉਹਨੂੰ ਗੱਟੇ ਠੀਕ -ਠੀਕ ਏ। ਅੱਛਾ ਤੁਸੀਂ ਉਹ ਬਣਾ ਲੇਤੇ ਹੋ।
ਹਾਂਜੀ, ਬਹੁਤ ਵਧੀਆ ਬਣਦੇ ਨੇ ਜੀ ਉਹ ਤੇ।
ਅੱਛਾ, ਬਹੁਤ ਵਧੀਆ ਗੱਲ ਏ। ਉਹ ਫਿਰ ਕਿਵੇਂ ਬਣਦੇ ਜੀ ਕਿ ਮਤਲਬ ਵੇਸਣ ਵੇਸਣ ਈ ਪੈਂਦਾ ਖਾਲੀ ਉਹਦੇ ਵਿੱਚ ਵੇਸਣ ਦਾ ਕਿਵੇਂ ਬਣਾਉਦੇ ਓ।
ਵੇਸਣ ਨੂੰ ਜੀ ਲੈ ਕੇ, ਨਾ ਜੀ ਨਾ ਵੇਸ ਣ ਨੂੰ ਲੈ ਕੇ ਨਾ ਥੋੜਾ ਪਿਆਜ ਇੱਕ ਪਾ ਲਿਆ। ਥੋੜਾ ਅਦਰਕ ਪਾ ਲਿਆ। ਮਸਾਲੇ - ਮਸੂਲੇ ਪਾ ਕੇ ਤੇ ਆਪਣਾ ਉਹਨਾਂ ਨੂੰ ਇਸ ਤਰ੍ਹਾਂ ਗੋਲ ਗੋਲ ਜਿਵੇਂ ਆਟਾ ਗੁੰਨੀ ਦਾ ਇਸ ਤਰ੍ਹਾਂ ਗੁੰਨ ਲੈਣਾ ਵੇਸਣ ਨੂੰ। ਥੋੜ੍ਹਾ ਜਿਹਾ ਘਿਓ ਪਾ ਲੈਣਾ। ਹਾਂਜੀ, ਵਿੱਚ ਉਹ ਗੋਲ ਨਾ ਨਾ ਸਿਰਫ ਵੇਸਣ, ਆਟਾ ਨੀ ਪਾਣਾ ਹਾਂਜੀ, ਗੁਣਿਆ ਜਾਂਦਾ। ਹਾਂਜੀ, ਸਮਾਨ ਪਾ ਕੇ ਗੁੰਨਣਾ, ਗੁੰਨ ਕੇ ਉਹਨੂੰ ਇਸ ਤਰ੍ਹਾਂ ਤੇ ਜਿਵੇਂ ਗੋਲ - ਗੋਲ ਕਰਨੇ ਨੇ ਜਿਵੇਂ ਲੰਬੇ - ਲੰਬੇ ਬਣਾ ਲੈਣੇ ਨੇ ਗੋਲ। ਜਿਸ ਤਰ੍ਹਾਂ ਅਸੀਂ ਹਾਂਜੀ, ਰੋਲ ਟਾਈਪ ਹੁੰਦੇ ਨੇ ਹਾਂਜੀ ਰੋਲ ਟਾਈਪ।
ਤੇ ਉਹਦੇ ਵਿੱਚ ਮਸਾਲਾ, ਮਿਰਚ - ਮਸਾਲਾ ਵੀ ਪਾਉਣਾ ਜੀ
ਹਾਂਜੀ ਉਹਦੇ ਚ ਤੁਸੀਂ ਹਰੀ
ਨਹੀਂ - ਨਹੀਂ, ਅੱਛਾ - ਅੱਛਾ ਪਿਆਜ ਤੇ ਹਰੀ ਮਿਰਚ
ਹਾਂਜੀ, ਤੇ ਹੋਰ ਜੋ ਤੁਸੀ ਤੇ ਜਿਸ ਤਰ੍ਹਾਂ ਧਨੀਆ ਸੁੱਕਾ ਪਾ ਲੋ। ਥੋੜਾ ਜਿਹਾ ਅਮਚੂਰ ਪਾ ਲੋ। ਕੱਠੇ ਹੋ ਜਾਣਗੇ ਹਾਂਜੀ ਬਸ। ਉਹਨੂੰ ਜਿਸ ਤਰ੍ਹਾਂ ਆਟਾ ਗੁੰਨੀ ਦਾ ਨਾ ਉਸ ਤਰ੍ਹਾਂ ਗੁੰਨ ਲੈਣਾ।
ਅੱਛਾ ਜੀ, ਠੀਕ ਏ ਫੇਰ ਉਹ ਗੁੰਨ ਕੇ ਉਹਦੇ ਗੋਲ - ਗੋਲ ਜੇ ਉਹ
ਹਾਂਜੀ, ਉਹ ਗੋਲ ਹਾਂ ਰੋਲ ਟੈਪ ਬਣਾਨੇ ਹਾਂਜੀ। ਫਿਰ ਉਸ ਤੋਂ ਬਾਅਦ ਜੀ ਉਹ ਫਿਰ ਥੋੜ੍ਹਾ ਪਾਣੀ ਧਰ ਦੇਣਾ ਗੈਸ ਤੇ
ਉਬਲਣਾ।
ਹਾਂਜੀ, ਪਾਣੀ ਉਬਲਣਾ ਤੇ ਬਸ ਜੀ ਹਾਂਜੀ ਪਹਿਲੇ ਪਾਣੀ ਉਬਾਲਣਾ ਅਤੇ ਉਸ ਤੋਂ ਬਾਅਦ ਫਿਰ ਉਹ ਗੱਟੇ ਬਣਾਨੇ ਨੇ ਹੱਥ ਤੇ। ਗੋਲ - ਗੋਲ
ਅੱਛਾ ਗੱਟੇ ਬਣਾਣੇ ਅੱਛਾ ਮਤਲਬ ਪਹਿਲੇ ਪਾਣੀ ਉਬਾਲਣਾ ਨਾਲ ਰੱਖ ਲਈਏ ਗੈਸ ਦੇ ਉੱਤੇ। ਤੇ ਉਸ ਤੋਂ ਬਾਅਦ ਗੱਟੇ ਬਣਾਨੇ ਨੇ।
ਹਾਂਜੀ ਉਸ ਤੋਂ ਬਾਅਦ ਫਿਰ ਇੱਕ - ਇੱਕ ਕਰਕੇ ਗੱਟਾ ਹੌਲੀ - ਹੌਲੀ ਪਾਈ ਜਾਣੇ ਨੇ ਇਹੇ
ਕਿ ਮਤਲਬ ਗੋਲ - ਗੋਲ ਕਰਕੇ ਉਹਨੂੰ ਰੋਲ ਬਣਾ ਕੇ ਕੇ ਉਹ ਪਾਣੀ 'ਚ' ਹੀ ਪਾਣਾ ਤੇ ਉਹ ਗੱਲ ਨੀ ਜਾਣਗੇ ਪਾਣੀ 'ਚ'
ਨਾ ਜੀ ਨਾ ਉਹ ਗਲਣਗੇ ਨਹੀਂ ਉਹ ਬਿਲਕੁਲ ਇੰਝ ਵਧੀਆ ਹੋ ਜਾਣਗੇ ਉਹਬਾਲ ਕੇ ਚਲੋ ਮਤਲਬ
ਮਤਲਬ ਉਬਲਦੇ - ਉਬਲਦੇ ਹੋਏ ਉਬਲਦੇ ਹੋਏ ਪਾਣੀ 'ਚ' ਪਾਣੇ ਨੇ
ਹਾਂਜੀ ਉਬਲਦੇ ਪਾਣੀ 'ਚ' ਪਾਣਾ।
ਉਬਲਦੇ ਪਾਣੀ ਚ ਪਾਣੇ ਨੇ ਠੀਕ ਆ ਉਹਦੇ ਉਹ ਰੋਲ ਕਰਕੇ ਠੀਕ ਰੋਲ ਕਰ ਉਹਦੇ ਵਿੱਚ ਪਾਅ ਦੇਣੇ ਆ ਜਿੰਨੇ ਰੋਲ
ਹਾਂਜੀ ਜਿੰਨੇ ਰੋਲ ਬਣ ਜਾਣ। ਬਸ ਜੀ ਫਿਰ ਉਹਨੂੰ ਆਪਣਾ ਚੰਗੀ ਤਰ੍ਹਾਂ ਉਬਾਲੇ ਦਵਾ ਕੇ ਫੇਰ ਤੁਸੀਂ ਮਸਾਲਾ ਬਣਾ ਲਓ ਇੱਕ ਪਾਸੇ
ਅੱਛਾ - ਅੱਛਾ ਮਤਲਬ ਉਹਨੂੰ ਉਬਾਲਾ ਦਵਾ ਲਓ ਪਹਿਲੇ ਉਹਨੂੰ ਜਿੰਨੇ ਗੱਟੇ ਬਣਦੇ ਨੇ ਉਹਨੂੰ ਰੱਖ ਕੇ ਉਹ ਹਜੇ ਉਬਾਲੇ ਦਵਾਣੇ ਨੇ।
ਹਾਜੀ ਉਹਨੂੰ ਉਬਾਲੇ ਦਵਾਣੇ ਨੇ। ਉਬਾਲੇ ਦਵਾ ਕੇ ਹਾਜੀ ਉਹਦੇ 'ਚ' ਪੱਕ ਜਾਏਗਾ ਵੇਸਣ।
ਸਖਤ ਹੋ ਜਾਂਦਾ ਜਿਵੇਂ ਉਹ ਉਸ ਤਰ੍ਹਾਂ ਹੋ ਜਾਏਗਾ ਠੀਕ ਆ ਠੀਕ ਆ ਤੇ ਫਿਰ ਉਸ ਤੋਂ ਬਾਅਦ ਮਸਾਲਾ
ਹਾਂਜੀ ਉਹਨੂੰ ਪਲੇਟ ਵਿਚ ਗੱਟੇ ਕੱਢ ਲੈਣੇ ਤਰੀ ਅਲੱਗ ਕਰ ਲੈਣੀ ਆ।
ਨਹੀਂ - ਨਹੀਂ - ਨਹੀਂ ਮਤਲਬ ਜਿਹੜਾ ਪਹਿਲੇ ਤੇ ਉਬਾਲ ਲੈਣੇ ਨੇ। ਫਿਰ ਮਸਾਲਾ ਅਲੱਗ ਬਣਾਉਣਾ ਉਹਦੇ ਵਿੱਚ ਜਾਂ ਉਹਦੇ ਵਿੱਚ ਹੀ ਪਾਣੀ ਚ ਹੀ ਪਾ ਦੇਣੇ ਨੇ ਅੱਛਾ - ਅੱਛਾ - ਅੱਛਾ ਹਾਂਜੀ - ਹਾਂਜੀ ਅੱਛਾ ਮਸਾਲਾ ਜਿਵੇਂ ਫਿਰ ਉਹਦੇ ਵਿੱਚ ਕੀ - ਕੀ ਪੈਂਦਾ।
ਉਹਦੇ 'ਚ' ਜੀ ਪਿਆਜ ਪਾਲੋ ਟਮਾਟਰ ਪਾ ਲੋ ਦੋ, ਤਿੰਨ ਨਾਲ ਅਦਰਕ ਪਾ ਲਓ, ਹਰੀ ਮਿਰਚ ਪਾ ਲੋ, ਥੂਮ ਹਾਂਜੀ, ਸਾਰਾ ਸਮਾਨ ਪਾ ਕੇ ਤੇ ਆਪਣਾ ਉਹ, ਹਾਂਜੀ ਉਹ ਫਿਰ ਮਸਾਲਾ ਬਣਾ ਲਓ ਤੁਸੀਂ
ਵੀ ਪਾਉਣੇ ਨੇ ਜੀ ਜਿਵੇਂ ਤੁਸੀਂ ਅਦਰਕ ਉਹ ਪਾਉਣਾ ਕੀ ਕਹਿੰਦੇ ਇਹ ਨੂੰ ਨਮਕ
ਹਾਂਜੀ, ਨਮਕ ਕ ਹਲਦੀ, ਨਮਕ, ਹਲਦੀ ਹਾਂਜੀ ਸਾਰਾ ਕੁਛ ਪਾਣਾ। ਸਾਰਾ ਸਮਾਨ ਪਾਉਣਾ ਜੀ ਉਹਦੇ 'ਚ' ਸਾਰਾ ਕੁਛ ਪਾਉਣਾ।
ਹਾਂ ਕਈ ਤਾਂ ਨਾ ਦਹੀਂ ਵੀ ਪਾ ਲੈਂਦੇ ਨੇ ਟਮਾਟਰ ਨਾ ਹੋਣ ਤੇ ਦਹੀਂ ਉਹ ਵੀ ਹੋ ਜਾਂਦਾ ਕੰਮ ਠੀਕ ਰਹਿੰਦਾ ਉਹ ਵੀ
ਵੀ ਹੋ ਜਾਂਦਾ ਜੀ
ਮਤਲਬ ਜਿਵੇ ਮੰਨ ਲਓ ਕਿਸੇ ਟਾਈਮ ਟਮਾਟਰ ਨਹੀਂ ਮਿਲਦੇ ਅੱਜ-ਕੱਲ੍ਹ ਤੁਹਾਨੂੰ ਪਤਾ ਮਾਰਕੀਟ ਵਿੱਚ ਹਾਂ ਵੀ ਟਮਾਟਰ ਵਗੈਰਾ ਮਹਿੰਗੇ ਹੁੰਦੇ ਨੇ ਨਾ ਉਹਦੀ ਵਜ੍ਹਾ ਨਾਲ ਥੋੜਾ ਜਿਹਾ ਹੁੰਦਾ ਬੰਦਾ ਟਮਾਟਰ ਨਾ ਲੈ ਤੇ ਏਦਾਂ ਹੀ ਪਾ ਲੈ ਅੱਛਾ ਦਹੀਂ ਪਾਲੋ ਫਿਰ ਉਹ ਮਸਾਲੇ 'ਚ' ਠੀਕ ਐ ਜੀ ਤੇ ਉਹ ਫਿਰ ਉਹਦੇ ਵਿੱਚ 'ਚ' ਮਤਲਬ ਅਸੀਂ ਸਾਰੀ ਚੀਜ਼ਾਂ ਇਕੱਠੀਆਂ ਪਾਣੀਆਂ ਜਾਂ ਪਹਿਲੇ ਅਦਰਕ, ਲਸਣ ਦਾ ਪੇਸਟ ਭੁੰਨਣਾ ਹੈਗਾ। ' ' ਮਤਲਬ ਪਹਿਲੇ ਖਾਲੀ ਪਿਆਜ ਭੁੰਨੀਏ। ਤੇ ਸਾਰਾ ਕੁਛ ਪਾ ਕੇ, ਅੱਛਾ ਮਤਲਬ ਇਕੱਠਾ ਪਾਉ ਸਾਰਾ ਤੇ ਉਹ ਭੁਨ ਲਉ। ਪੀਸਣਾ ਵੀ ਪੀਸਣਾ ਵੀ ਹੁੰਦਾ ਜੀ ਸੁ ਉਹ ਮਤਲਬ ਕੱਟ ਕੇ ਪਉ।
ਉਹ ਤੁਹਾਡੀ ਮਰਜ਼ੀ ਏ ਤੁਸੀਂ ਪੀਸ ਕੇ ਪਾ ਲਉ ਚਾਹੇ ਉਸ ਤਰ੍ਹਾਂ ਪਾਲੋ ਬਹੁਤ ਅੱਛਾ ਬਣਦਾ ਉਜ
ਅੱਛਾ ਮਤਲਬ ਨਹੀਂ ਅਸੀਂ ਤੇ ਜਿਵੇਂ ਅਸੀਂ ਬਣਾਦੇ ਆ ਨਾ ਮਸਾਲਾ ਅਸੀਂ ਤਾਂ ਕੀ ਕਰਦੇ ਆ ਬਾਈ, ਉਹ ਬਣਾ ਕੇ ਨਾ ਪੀਸ ਲੈਂਦੇ ਆ ਪਹਿਲੇ ਤੇ ਫਿਰ ਉਹਨੂੰ ਰੋਸਟਡ ਕਰਦੇ ਆ ਤੇ ਉਹਦਾ ਫ਼ਰਕ ਪੈਂਦਾ ਹੋਣਾ ਨਾ ਜਿਵੇਂ ਇਸ ਤਰ੍ਹਾਂ ਹੁੰਦਾ ਗਾ, ਤੁਸੀਂ ਉਵੇਂ ਬਣਾਦੇ।
ਤੀ ਐਵੈਂ ਬਨਾਣੇ ਆ ਜੀ।
ਠੀਕ ਐ, ਅੱਛਾ ਮਤਲਬ ਤੁਸੀਂ ਸਾਰੇ ਮਸਾਲੇ ਜਿਹੜੇ ਉਹ ਕੱਟ ਲੈਂਦੇ ਹੋ ਅਦਰਕ, ਲਸਣ ਸਾਰਾ ਕੁਛ ਕੱਟ ਕੇ ਤੇ ਉਹਨੂੰ ਤੁਸੀਂ ਫਰਾਈਡ ਕਰ ਲੈਂਦੇ ਹੋ ਭੁੰਨ ਲਈ ਦਾ ਮਤਲਬ ਘਿਓ ਵਿੱਚ ਪਾ ਲੈਣਾ ਪਹਿਲੇ
ਹਾਂਜੀ, ਪਹਿਲੇ ਘਿਓ ਪਾਣਾ ਫੇਰ ਉਹਨੂੰ ਚੰਗੀ ਤਰ੍ਹਾਂ ਭੁੰਨ ਲੈਣਾ ਮਸਾਲੇ ਨੂੰ।
ਠੀਕ ਐ, ਠੀਕ ਐ ਜੀ ਉਹ ਫਿਰ
ਜੀ ਉਵੇਂ ਉਹ ਕਰਨਾ ਕੀ ਨਾ ਆਪਣਾ ਨਮਕ ਪਾਉਣਾ, ਹਲਦੀ ਪਾਣੀਂ ਐ ਥੋੜੀ ਦੲੀ ਵੇਗੀ ਮਿਰਚ ਪਾਲੋ ਸਵਾਦ ਤੇ ਸੁਵਾਦ ਤੇੇ
ਠੀਕੇ-ਠੀਕ ਐ। ਤੇ ਦਹੀਂ ਜਿਹੜੀ ਉਹ, ਦਹੀਂ ਜਿਹੜੀ ਉਹ ਪਹਿਲੇ-ਪਹਿਲੇ ਪਾਣੀ ਕੇ ਮਸਾਲਿਆਂ ਤੋ ਬਾਅਦ ਪਾ ਲੀਏ? ਜਿਵੇਂ ਉਹ ਆਪਣਾ ਹੁੰਦਾ ਨਾ ਜਿਵੇਂ ਨਮਕ, ਠੀਕ ਐ ਜੀ ਠੀਕ-ਠੀਕ ਐ ਜੀ।
ਦਹੀਂ ਨਾਲ ਸਵਾਦ ਹੋ ਜਾਏਗਾ ਨਾ ਥੋੜਾ, ਹਾਂਜੀ ਉਹਦੇ ਨਾਲ ਸਵਾਦ ਹੋਜਾਏਗਾ ਹਾਂਜੀ ਉਹਨੂੰ ਫਿਰ ਚੰਗੀ ਤਰ੍ਹਾਂ, ਚੰਗੀ ਤਰ੍ਹਾਂ ਮਸਾਲੇ ਨੂੰ ਭੁੰਨ ਲੋ, ਜਦੋਂ ਘਿਓ ਛਡੱ ਜਾਏਗਾ ਫੇਰ ਤੁਸੀਂ ਉਹ ਜਿਹੜੇ ਗੱਟੇ ਅਸੀਂ ਬਣਾਏ ਨੇ ਨਾ ਗੋਲ ਗੋਲ ਮਤਲਬ ਰੋਲ ਬਣਾਏ ਨੇ, ਉਹਨਾਂ ਦੇ ਪੀਸ ਕੱਟ ਲੋੋ ਛੋਟੇ-ਛੋਟੇ
ਠੀਕ ਐ ਠੀਕ ਮਤਲਬ ਉਹ ਉਬਾਲ ਕੇ ਜਿਹੜਾ ਪਾਣੀ ਉੱਬਲਿਆ ਹੁੰਦਾ ਉਹ ਠੰਢਾ ਹੋ ਜਾਏਗਾ ਉਹਦੇ
ਹਾਂਜੀ, ਉਹ ਵਿੱਚੋਂ ਨਿਕਾਲ ਕੇ ਤੇ ਉਹਦੇ ਪੀਸ ਕੱਟ ਲਓ ਸਾਰੇ।
ਠੀਕ ਐ, ਠੀਕ ਐ, ਉਹ ਤੁਸੀਂ ਆਪਣੇ ਸਾਈਜ਼ ਅਨੁਸਾਰ ਛੋਟੇ ਕੱਟ ਣੇ ਜਾ ਵੱਡੇ ਕੱਟਣੇ ਨੇ ਉਸ ਹਿਸਾਬ ਨਾਲ ਨਿਕਾਲੋ, ਠੀਕ ਹੈ ਉਹ ਨਿਕਾਲ ਕੇ ਉਹਦੇ ਵਿੱਚ
ਹਾਂਜੀ, ਉਹ ਫਿਰ ਤੁਸੀਂ ਉਹਦੇ ਵਿੱਚ ਪੀਸ ਪਾ ਦਿਓ। ਅਤੇ ਤਰੀ ਪਾ ਦਿਓ ਜੇ ਤੁਸੀਂ ਨਿਕਾਲੀ ਐ।
ਠੀਕ ਹੈ, ਠੀਕ ਹੈ ਜਾਨੀ ਕਿ ਤਰੀ ਬਣਾਈ ਠੀਕ ਮਤਲਬ ਉਹ ਗਰੇਵੀ ਬਈ ਅਸੀਂ
ਜਿਹੜੀ ਗਰੇੇਵੀ ਬਣਾਈ ਹੈ ਹਾਂਜੀ ਉਹ ਗਰੇੇਵੀ ਵਿੱਚ ਪਾ ਦੇਣੀ ਆ।
ਪਾ ਦੇਣੀ ਆ ਜੀ ਠੀਕ ਬਹੁਤ ਵਧੀਆ ਫਿਰ ਤੇ ਟੇਸਟ ਥੋੜਾ ਉਹਦਾ ਮਤਲਬ ਫਿਰ ਉਹ ਦਸ, ਪੰਦਰਾਂ ਮਿੰਟ ਉਹਨੂੰ ਵੀ ਬਾਲਣਾ ਉਹਦੇ ਵਿੱਚ। ਬਸ ਪਾ ਕੇ ਬੰਦ ਕਰ ਦੇਣਾ ਜੀ ਅੱਛਾ ਮਤਲਬ ਉਹ ਜਿਹੜਾ ਤੁਸੀਂ ਮਤਲ ਬਣਾਏ ਗੱਟੇ ਉਹਨਾ ਵੀ ਪੰਦਰਾਂ, ਵੀਹ ਮਿੰਟ ਉਹਦੇ ਵਿੱਚ ਪਾਉਣਾ ਹੈਗਾ ਤੇ ਉਸ ਤੋਂ ਬਾਦ ਫਿਰ ਉਹਨੂੰ ਵੀ ਮਤਲਬ ਥੋੜਾ ਜਿਹਾ ਰੋਸਟ ਉਵਾਲੇ ਵਗੈਰਾ ਦਵਾਉਣੇ ਤਾਂ ਕਿ ਉਹ ਵਿੱਚ ਰਸ ਜਾਏ ਉਹਦੇ
ਵਿੱਚ ਰੱਸ ਜਾਏ ਉਹਦੇ ਅੱਛੀ ਤਰ੍ਹਾਂ, ਠੀਕ ਹੈ ਜੀ ਹਾਂਜੀ। ਹਾਂਜੀ, ਬੜਾ ਸਵਾਦ ਫਿਰ ਬਹੁਤ ਅੱਛਾ ਬਣਦਾ।
ਫਿਰ ਇਹਦੇ ਤੰਦੂਰੀ ਫੁਲਕੇ ਹੋਣ ਜੀ ਨਾਲ ਤੇ ਹੋਰ ਜ਼ਿਆਦਾ ਸਵਾਦ ਆਉਂਦਾ ਕੇ
ਤੰਦੂਰੀ ਬਣਾ ਲਉ ਉਹ ਤੇ ਆਪਣੀ, ਹਾਂਜੀ।
ਚੀਜ਼ ਜ਼ਿਆਦਾ ਸੁਵਾਦ ਲੱਗਦੀ।
ਹਾਂਜੀ ਜ਼ਿਆਦਾ ਸਵਾਦ ਲੱਗਦੀ ਨਾਲ ਤੁਸੀਂ ਪਿਆਜ਼ ਕੱਟ ਲਓ ਨਮਕ ਉੱਤੇ ਨਿੰਬੂ ਪਾ ਲਓ
ਹਾਂ, ਉਹ ਵੀ ਗੱਲ ਵਧੀਆ ਜੀ ਅੱਛਾ ਮਤਲਬ ਆਜ ਤੁਸੀਂ ਹੁਣ ਮਤਲਬ ਪੂਰਾ ਐਨ ਵਧੀਆ ਤਰੀਕੇ ਦੀ ਚੀਜ਼ ਬਣਾ ਕੇ
ਹਾਂਜੀ, ਵਧੀਆ ਤੇ ਤੰਦੂਰ ਦੇ ਫੁਲਕੇ ਬਣਾਵਾਂਗੇ ਜੀ।
ਅੱਛਾ ਤੰਦੂਰ ਫਿਰ ਘਰ ਹੀ ਬਣ ਜਾਂਦੇ ਫੁੱਲਕੇ?
ਹਾਂਜੀ, ਅਸੀਂ ਉਹਦੇ ਵਿੱਚ ਲਾ ਲੈਂਨੇ ਹਾਂ ਜੀ ਐਪਣਾ ਕੁੂੱਕਰ ਵਿੱਚ।
ਕੁੱਕਰ ਹੀ ਚਲਾ ਲੈਂਦੇ ਹੋ ਵਾਹ ਜੀ ਵਾਹ ਤੁਸੀਂ ਤੇ ਫਿਰ ਬੜੇ ਵਧੀਆ ਹਿਸਾਬ ਜੇ ਅੱਛਾ ਕੁੱਕਰ ਵਿੱਚ ਲਾ ਤੰਦੂਰੀ ਫੁਲਕੇ ਕੁੱਕਰ ਵਿੱਚ ਵੀ ਲੈ ਜਾਂਦੇ ਨੇ।
ਹਾਂਜੀ, ਬਹੁਤ ਸਵਾਦ ਬਣਦੇ ਨੇ ਚਾਰ ਫੁਲਕੇ ਲੱਗ ਜਾਂਦੇ ਨੇ ਤੰਦੂਰੇ 'ਚ। ਹਾਂਜੀ, ਤੰਦੂਰ ਦੀ ਲੋੜ
ਤੰਦੂਰ ਦਾ ਜ਼ਮਾਨਾ ਨੀ ਰਿਹਾ ਹੁਣ ਲੋਕੀ ਪਹਿਲੇ ਤੇ ਹੁੰਦਾ ਸੀ ਜੇ ਲੇਡੀਜ਼ ਵਗੈਰਾ ਸਾਡੇ ਮਦਰ ਕਈ ਵਾਰੀ ਦੂਰ ਕਰਦੇ ਹੁੰਦੇ ਸਭ ਅੱਛਾ, ਅੱਜ ਕੱਲ ਤੁਸੀਂ ਇਹਦੇ ਤੇ ਹੋ ਜਾਂਦਾ ਹੈਗਾ, ਠੀਕ ਹੈ ਜੀ ਇਹ ਵੀ ਬੜੀ ਵਧੀਆ ਗੱਲ ਹੈ। ਇਹ ਤੇ ਫਿਰ ਉਹਦੇ ਵਿੱਚ ਤੇ ਪਰੌਂਠੀਆਂ ਵਗੈਰਾ ਲੈ ਜਾਂਦੇ ਜਿਵੇਂ ਉਹ ਬਾਜ਼ਾਰ ਵਿੱਚ ਨਾ ਲੱਛਾ ਪਰੌਂਠਾ ਵਗੈਰਾ ਹੁੰਦਾ। ਹੈਗਾ ਉਸ ਤਰ੍ਹਾਂ ਉਹ ਚੀਜ਼ ਇਹਦੇ ਚ ਲੈ ਜਾਂਦੀ ਐ।
ਹਾਂਜੀ ਉਹ ਵੀ ਲੈ ਜਾਂਦਾ
ਤੇ ਫਿਰ ਬੜੀ ਵਧੀਆ ਗੱਲ ਏ ਮੈਂ ਤੇ ਹਿਸਾਬ ਲਾਇਆ ਫਿਰ ਬੰਦਾ ਘਰ ਹੀਈ ਤੁਸੀਂ ਤੇ ਫੀਲਿੰਗ ਮਤਲਬ ਹੋਟਲ ਵਾਲੀ ਫੀਲਿੰਗ ਘਰ ਲਿਆਂਦੀ ਹੈ ਜੀ। ਕਿਆ ਬਾਤ ਹੈ ਨਾਲ ਹੋਵੇ ਅਹ ਨਾਲ ਮੱਖ਼ਣ ਪਾਇਆ ਹੋਵੇ ਜੇ ਉਦੋਂ ਫਿਰ ਕਿਆ ਬਾਤ
ਜੀ ਬਹੁਤ ਸਵਾਦ
ਨਾ ਜੀ ਹੁਣ ਫਿਰ ਸਾਡੀ ਦਾਅਵਤ ਕਰੋ ਕਿਸੇ ਟਾਈਮ ਅਸੀਂ ਵੀ ਆਈਏ ਤੁਹਾਡੇ ਕੋਲ ਖਾਈਏ।
ਹਾਂਜੀ ਆਓ ਤੁਸੀਂ ਖਵਾਵਾਂਗੇ ਤੁਹਾਨੂੰ ਬਹੁਤ ਸਵਾਦ ਨਾਲ
ਕਿਆ ਬਾਤ ਹੈ ਜੀ ਚਲੋ ਕੋਈ ਨੀ ਜੀ ਜ਼ਰੂਰ ਆਵਾਂਗੇ ਹੋਰ ਸੁਣਾਓ ਤੁਸੀਂ ਬੱਚੇ ਬੁੱਚੇ ਸਭ ਠੀਕ ਠਾਕ ਜੀ ਫਿਰ ਗਏ ਨੀ ਕਿੱਥੇ ਤੁਸੀਂ ਗੁਰਦੁਆਰਾ ਸਾਹਿਬ ਪਿੱਛੇ ਬੋਲ ਰਹੇ ਸੀ ਅਸੀਂ ਜਾਣਾ ਸੀ।
ਹਾਂਜੀ ਗਏ ਸੀ ਜੀ ਗੁਰਦੁਆਰੇ।
ਅੱਛਾ ਅੱਛਾ ਅੱਜ ਤੇ ਬਾਰਿਸ਼ ਦਾ ਮੌਸ਼ਮ ਬਣਿਆ ਵਾ
ਹਾਂਜੀ ਬਸ ਅੱਜ ਤਾਂ ਬਾਰਿਸ਼ ਕਰਕੇ ਨਹੀਂ ਗਏ ਨਾ ਫਿਰ ਉਹ ਸਵੇਰੇ ਛੱਤਰੀ ਲੈ ਕੇ ਦੋ ਮਿੰਟ ਮੱਥਾ ਟੇਕ ਆਏ ਸੀ ਜੀ ਜ਼ਿਆਦਾ ਦੇਰ ਨੀ ਬੈਠੇ ਹੋਏ।
ਕਿਰਪਾ ਹੈਗੀ ਹੈ ਨਿਤੇਮ ਤੁਸੀਂ ਆਪਣਾ ਛੱਡਦੇ ਨੀ ਹੈਗੇ ਬਿਲਕੁਲ
ਨਾ ਜੀ ਨਾ ਮਹਾਰਾਜ ਆਪੇ ਕਰਾਣ ਆਲਾ ਉਹ ਆਪੇ ਕਰਾ ਦਿੰਦਾ।
ਹਿੰਮਤ ਵੀ ਚਾਹੀਦੀ ਐ ਜੀ ਤੁਸੀਂ ਫੇਰ ਵੀ ਵਾਹਿਗੁਰੂ ਦੀ ਕਿਰਪਾ ਤੁਹਾਡੇ ਤੇ, ਤੁਸੀਂ ਹਿੰਮਤ ਕਰ ਉਹ ਤੇ ਹੋ ਵੀ ਜਾਂਦਾ ਹੈਗਾ ਨਹੀਂ ਤੇ ਬੜਾ ਮੁਸ਼ਕਿਲ ਹੈਗਾ ਜੀ ਗੁਰੂ ਵਾਲੇ ਪਾਸੇ ਜੁੜਨਾ ' ' ਪਰਮਾਤਮਾ ਦੀ ਬੜੀ ਕਿਰਪਾ ਕਿਰਪਾ ਹੈਗੀ ਜੀ ਤੁਹਾਡੇ ਤੇ, ਤੁਸੀਂ ' ' ਫੇਰ ਵੀ ਜੁੜੇ ਦਿਓ ਬਾਬਾ ਜੀ ਨਾਲ ਹਾਂ, ' ' ਬੜੀ ਵਧੀਆ ਗੱਲ ਜੀ ਤੇ ਬ ਫੇਰ ਉਹ ਉਥੇ ਪਾਠ ਕਰਦੇ ਹੋ ਮੈਂ ਗੁਰਦੁਆਰੇ ਜਾਂਦੇ ਮੱਥਾ ਟੇਕ ਕੇ ਜਿਵੇਂ ਵਗੈਰਾ ਕਿ ਘਰ ਹੀ ਕਰਕੇ ਜਾਂਦੇ ਪਾਠ
ਮੈਂ ਜੀ ਘਰ ਹੀ ਕਰਕੇ ਜਾਣੀ ਆਂ। ' ' ਉੱਥੇ ਬਾਬਾ ਜੀ ਦਾ ' ' ਹਾਂਜੀ ਪਹਿਲੇ ' ' ਹਾਂਜੀ। ਉੱਥੇ ਦਰਸ਼ਨ ਕੀਤੇ, ਅਰਦਾਸ ਸੁਣੀ ਹੁਕਮਨਾਮਾਂ ਸੁਣਿਆ ਹਾਂਜੀ ' ' ਫਿਰ ਸ਼ਬਦ ਇੱਕ ਪੜ੍ਹਦੇ ਨੇ। ਹਾਂਜੀ ਨਿੱਤਨੇਮ ਘਰ ਹੀ ਕਰ ਲੈਂਣੇ ਆ।
ਵਧੀਆ ਗੱਲ ਆ ਜਿਨੇ ਤਨੇਮ ਕਰਨਾ ਵੀ ਬੜਾ ਜ਼ਰੂਰੀ ਹੈਗਾ ' ' ਬਾਬਾ ਜੀ ਦੀ ਕਿਰਪਾ ਦੇ ਨਾਲ ਚਲੋ ਬੜੀ ਵਧੀਆ ਗੱਲ ਜੀ ਹੋਰ ਸੁਣਾਓ ਆਪ ਫਰ ਦੇਖਦੇ ਹਾਂ ਕਿਸੇ ਟਾਈਮ ਕਰਦੇ ਹਾਂ ਬਹੁਤ ਵਧੀਆ ਚੀਜ਼ ਤੁਸੀਂ ਤੇ ਰੈਸਪੀ ਦੱਸੀ ਏ ' ' ਤੇ ਮੂੰਹ 'ਚ' ਵੈਸੇ ਹੀ ਮੈਨੂੰ ਤੇ ਸੁਣ ਕੇ ਉਹ ਆ ਗਿਆ ਪਾਣੀ ਮੈਂ ਕਿਹਾ
ਆ ਗਿਆ ਹਾਂਜੀ ਤੁਸੀਂ ਆਓ ਖਵਾਵਾਂਗੇ ਕੋਈ ਗੱਲ ਨੀ ਅੱਛਾ ਜੀ, ਠੀਕ ਐ ਜੀ, ਅੱਛਾ ਜੀ, ਸਾਸ੍ਰੀ ਕਾਲ ਜੀ ' ' ਸਾਸ਼੍ਰੀ ਕਾਲ।